ਹਾਂਜੀ, ਸਤਿ ਸ੍ਰੀ ਕਾਲ।
ਸਤਿ ਸ੍ਰੀ ਕਾਲ ਜੀ ਕੀ ਹਾਲ ਏ?
ਵਧੀਆ, ਤੁਸੀਂ ਦੱਸੋ ਠੀਕ ਹੋ? ਕਾਫੀ ਟਾਈਮ ਬਾਦ ਫੋਨ ਕੀਤਾ ਅਜ ਤਾਂ ਤੁਸੀਂ।
ਅਰੇ ਬਸ ਬੈਠੀ ਸੀ ਮੈਂ ਕਿਆ ਚਲੋ, ਫੋਨ ਤੇ ਗੱਲ ਹੀ ਕਰਲਾ ਤੁਸੀਂ ਵੀ ਫੋਨ ਨੀ ਕੀਤਾ ਇੰਨੇ ਦਿਨ ਹੋ ਗਏ।
ਬਸ ਮੈਂ ਗਈ ਦੀ ਸੀ ਅਪਣੇ ਆਪ ਕਿੱਥੇ ਗਈਦੀ ਸੀ ਘੱਰ ਗਈਦੀ ਸੀ, ਫਿਰ ਮੈਂ ਹੁਣੇ ਅੱਜ ਈ ਆਈ ਸੀ, ਮੈਂ ਨਾ ਸਵੇਰੇ।
ਅੱਛਾ।
ਹਾਂਜੀ, ਬਸ ਫਿਰ ਮੈਂ ਥੋੜੀ ਚੀਜ਼ਾਂ-ਚੁਜਾਂ ਸਾਂਭ ਰਹੀ ਸੀ। ਟਾਈਮ ਨੀ ਲੱਗਿਆ, ਮੈਨੂੰ ਪਤਾ ਕੱਪੜੇ ਇੰਨੇ ਹੋ ਜਾਂਦੇਨ ਗੰਦੇ ਹਨਾ, ਭਾਵੇਂ ਸਾਰਾ ਕੰਮ ਰੀਮਾਈਰੀ ਕਾਫੀ ਐ ਵੀ ਜਦੋਂ ਟੈਚੀ ਖੋਲੋ ਨਾ ਇੰਨਾ ਕੱਪੜਾ ਹੋ ਜਾਂਦੈ, ਫੇਰ ਓਹੀਓ ਆਕੇ ਮਸ਼ੀਨ ਲਾਈ ਪੈਲਾਂ।
ਅੱਛਾ-ਅੱਛਾ।
ਹਾਂ, ਬਸ ਫੇਰ ਹੁਣ ਥੋੜ੍ਹਾ ਮੈਂ ਦੇਖ ਰਹੀ ਸੀ, ਮੈਂ ਕਿਆ ਡਿਨਰ ਦੀ ਤਿਆਰੀ ਕਰਲਾ। ਟਾਈਮ ਫਿਰ ਜਾਦ ਹੋ ਜਾਨੈ।
ਹਾਂਜੀ, ਬਿਲਕੁਲ।
ਟਾਈਮ ਨਾਲ ਖਾਵਾਂਗੇ ਤਾਈ ਟਾਈਮ ਨਾਲ ਸੋਵਾਂਗੇ ਥਕਾਵਟ ਵੀ ਤਾਂ ਦੁੱਖੋ ਦੂਰ ਕਰਨੀ ਏ। ਥਕਾਵਟਾ ਹੀ ਨੀ ਜਾ ਰਹੀਆਂ ਪਹਿਲਾ ਤਾਂ ਸਫ਼ਰਾਂ ਦੀਆਂ ਹੋਰ।
ਸਭ ਤੋਂ ਜਿਆਦਾ ਖਲੇਰੇ ਪੈ ਜਾਦੇ ਕਿਥੋ ਬਾਹਰੋਂ ਆਓ ਨਾ।
ਬਿਲਕੁਲ-ਬਿਲਕੁਲ। ਹਲੇ ਜਿੰਨਾ ਮਰਜ਼ੀ ਘਰ ਸਾਂਭ ਕੇ ਜਾਓ ਫੇਰ ਵੀ ਖਲੇਰੇ ਐਵੇਂ ਹੋਣਗੇ ਜਿਵੇਂ ਪਤਾ ਨੀ ਸਫ਼ਾਈ ਨੀ ਕੀਤੀ ਕਿੰਨੇ ਦਿਨਾਂ ਤੋਂ। ਹੋਰ ਦੱਸੋ।
ਹੋਰ ਸੁਨਾਓ, ਹਾਂ ਆਈ ਹੋਈ ਸੀ ਮੈਂ ਵੀ ਹਫ ਤਾ ਹੋ ਗਿਆ ਮੈਨੂੰ ਵੀ ਆਇਆ। ਕੋਈ ਨੀ ਨਾ ਕਿੱਥੇ ਵੀ ਨੀ ਗਈ ਹਜੇ ਮੈਂ, ਮੈਂ ਅਪਣੇ ਦੋ ਤਿੰਨ ਰਿਲੇਟਿਵ ਦੇ ਘਰ ਹੀ ਗਈ ਆਂ ਔਰ ਕਿੱਥੇ ਵੀ ਨੀ ਗਈ।
ਅੱਛਾ, ਕੋਈ ਨੀ ਬਣਾਓ ਵਧੀਆ ਇੱਥੇ ਪ੍ਰੋਗਰਾਮ ਆਓ।
ਹਾਂਜੀ।
ਮੈਂ ਵੀ ਫੇਰ ਸੁਣਿਆ ਹੀ ਸੀ ਮੈਨ ਦੱਸਦੇ ਪਏ ਸੀ, ਕਹਿੰਦੇ ਆਏ ਦੇਨੇ ਔਵੀ ਆਏ ਦੇਨੇ ਔਥੋਂ। ਮੈਂ ਕਿਹਾ ਕੋਈ ਨੀ ਮੈਂ ਆਵਾਂਗੀ ਨਾ ਫੇਰ ਮੈਂ ਇਨਵਾਈਟ ਕਰਾਂਗੀ ਉਹਨਾ ਨੂੰ।
ਹਾਂਜੀ-ਹਾਂਜੀ, ਕੋਈ ਨੀ ਤੁਸੀਂ ਆ ਜਾਂਣਾ ਤੁਸੀ ਲਾ ਲੋੋ ਚੱਕਰ। ਫ੍ਰੀ ਹੋ ਜਾਓ।
ਮੈਂ ਆਵਾਂਗੀ ਮੈਂ ਹੁਣ ਆਈ ਆਂ ਦੇਖੋ ਅੱਜ ਈ ਆਈ ਹਾਂ ਥੋੜਾ, ਤੁਹਾਨੂੰ ਪਤੈ ਥੋੜਾ ਸਹੀ ਕਾਰਲਾ ਸ਼ੈਡਿਯੂਲ ਅਪਣਾ ਘੱਰ ਦਾ ਥੋੜਾ ਵੇਖਾ। ਹਾਂ, ਫਿਰ ਮੈਂ ਲਾਵਾਂਗੀ ਚੱਕਰ ਤੁਸੀਂ ਆ ਜੋ ਇੰਨਾ ਪਹਿਲਾ ਤੁਸੀਂ ਆ ਜੋ।
ਕੋਈ ਨੀ ਮੈਂ ਲਾਵਾਂਗੀ ਨਾ ਹਜੇ ਬੜੀ ਗਰਮੀ ਏ, ਕਿਤੇ ਜਾਣ ਦਾ ਦਿਲ ਵੀ ਨੀ ਕਰ ਰਿਹਾ ਨਾ, ਥੋੜਾ ਮੌਸਮ ਸੋਹਣ ਸਹੀ ਹੋ ਜਾਏਗਾ ਨਾ ਫੇਰ ਮੈਂ ਆਵਾਂਗੀ ਜਰੂਰ।
ਮੈਂ ਵੀ ਦੇਖੋ ਰਹਿਣਾ ਸੀ ਉੱਥੇ ਹਫਤਾ ਔਰ ਬਟ, ਗਰਮੀ ਬੱਚਿਆਂ ਨੇ ਰਹਿਣ ਈ ਨੀ ਦਿੱਤਾ।
ਅੱਛਾ।
ਹੋਰ ਮੈਂ ਰਹਿਣਾ ਸੀ ਹਫਤਾ ਕਿੱਥੇ ਮੈਨੂੰ ਚਾਰ ਦਿਨ ਤੇ ਲਾ ਕੇ ਆ ਗਈ ਆ ਮੈਂ ਮਸੇ।
ਅੱਛਾ।
ਹੋਰ ਮੈ ਇਨੇ ਦਿਨ ਰਹਿ ਕੇ ਥੋੜੀ ਆਈ ਆਂ ਚਾਰ ਦਿਨ ਰਹਿ ਕੇ ਆਈ ਆਂ ਤਾਈ ਤੇ ਕਹਿੰਦੀ ਪਈ ਆਂ।
ਤੇ ਭਰਾ ਜੀ ਨਾਲ ਗਏ ਸੀ ਤੁਹਾਡੇ?
ਨਹੀਂ-ਨਹੀਂ ਫੇਰ ਪਿੱਛੋਂ ਇਨਾਂ ਨੂੰ ਵੀ ਦੇਖਨਾ ਸੀ ਕੁਛ ਉਹ ਵੀ ਸੀ ਕਿ ਹਾਂ ਰੋਟ ਰੋਟੀ ਸਬਜ਼ੀ ਦਾ ਦੇਖੋ ਕੰਮ ਤੇ ਤਾਂ ਜਾਣਾ ਈ ਇਹਨਾਂ ਦੀ ਥੋੜੀ ਛੁੱਟੀਆਂ ਪਈਆਂ ਬੱਚਿਆਂ ਦੀ ਪਈਆਂ ਤੇ।
ਹੂੰ ਹੂੰ।
ਸਬਜ਼ੀ ਦਾ ਦੇਖਣਾ ਅਸੀਂ।
ਹੂੰ।
ਬਸ ਹੋਰ ਦੱਸੋ, ਤੁਹਾਨੂੰ ਕਿੰਨੇ ਦਿਨ ਹੋ ਗਿਆ? ਹੋ ਗਿਆ ਯਾਂ ਬੱਸ ਆਵਾਂਗੇ ਥੋੜਾ ਫ੍ਰਰੀ ਹੋ ਜਾ।
ਹਾਂਜੀ-ਹਾਂਜੀ
ਅਤੇ ਮੈਂ ਲਾਨੀ ਆਂ ਚੱਕਰ ਜ਼ਰੂਰ ਆ
ਹਾਂ-ਹਾਂ ਜ਼ਰੂਰ।
ਕਾਫੀ ਟਾਈਮ ਹੋ ਗਿਆ ਸਾਨੂੰ ਤਾਂ ਮਿਲਿਆ ਦਾ।
ਹੂੰ, ਮੈਂ ਵੀ ਕਾਫ਼ੀ ਟਾਈਮ ਬਾਅਦ ਈ ਆਈ ਆਂ। ਮੇਰਾ ਬੇਟਾ ਹੈਗਾ ਸੀ ਛੋਟਾ, ਉਹਨੂੰ ਲੈ ਕੇ ਆਏ ਸੀ ਹੁਣ ਤੇ ਗੁੜੀਆਂ ਵੀ ਵੱਡੀ ਗੇਂ ਹੋ ਗਈ ਮੇਰੀ।
ਹੋਰ ਤੇ ਹੁਣ ਗੁੜੀਆਂ ਵੀ ਹੋਕੀ ਤੁਹਾਡੀੇ, ਕਿੰਨੇ ਟੈਮ ਦੀ ਹੋਗੀ ਗੜੀਆਂ?
ਗੁੜੀਆਂ ਮੇਰੀ ਚਾਰ ਸਾਲ ਦੀ ਹੋ ਜਾਏਗੀ ਹੁਣ।
ਅੱਛਾ ਤੁਹਾਡਾ ਮੁੰਡਾ ਮੈਨੂੰ ਲੱਗਦਾ ਛੇ ਕੁ ਮਹੀਨੇ ਦਾ ਹੈਗਾ ਸੀ ਉਸ ਟਾਈਮ ਜਦੋਂ ਤੁਸੀਂ ਆਏ ਸੀ ਨਾ ਰਹਿਣ।
ਨਈ-ਨਈ ਦੋ ਸਾਲ ਦਾ ਸੀ ਮੇਰਾ ਬੇਟਾ ਜਦੋਂ ਮੈਂ ਆਈ ਸੀ ਨਾ।
ਅੱਛਾ ਦੋ ਸਾਲ, ਅੱਛਾ। ਤਾਂ ਵੀ ਹੋ ਗਿਆ ਕਾਫੀ ਟਾਈਮ ਹੋ ਗਿਆ ਨਾ ਪੰਜ-ਛੇ ਸਾਲ ਤਾਂ ਹੋ ਈ ਗਿਆਂ ਤੁਹਾਨੂੰ ਆਏ ਨੂੰ।
ਸੱਤ ਸਾਲ ਹੋਗੇ ਮੈਨੂੰ।
ਅੱਛਾ।
ਹਾਂਜੀ।
ਚਲ ਹੁਣ ਫਿਰ ਰੈ ਕੇ ਜਾਓਗੇ ਨਾ।
ਹਾਂ ਹੁਣ ਥੋੜਾ ਟਾਈਮ ਰੁਕ ਕੇ ਜਾਵਾਂਗੇ।
ਤੁਸੀਂ ਸੁਣਾਓ?
ਹਾ ਇਹ ਹੋਣ ਥੋੜ੍ਹਾ। ਬਸ ਮੈਂ ਵਧੀਆ ਵਾਂ ਥੋੜ੍ਹਾ ਦੇਖਾਂ ਮੈਂ ਤਾਂ ਲੇਣਾ
ਅੱਛਾ-ਅੱਛਾ-ਅੱਛਾ ਕੇੜੀ ਦਾਲ ਬਣਾਓਗੇ ਫੇਰ?
ਵੇਲੇ ਵੀ ਹੋ ਜਾਂਗੇ ਜਲਦੀ ਨਈ।
ਹਾਂ ਤੁਹਾਡੀ ਆਵਾਜ਼ ਬੜੀ ਸਲੋਅ ਆ ਰੀ ਐ।
ਮੈਂ ਕਿਆ ਮੂੰਗੀ ਧੋਤੀ ਦਾਲ ਵੇਖਣੀ ਆ ਟਾਈਮ ਨਾਲ ਵਿਹਲੇ ਵੀ ਹੋਜਾਂਗੇ।
ਹਾਂ ਏ ਤੇ ਹੈ ਜਲਦੀ ਬਣ ਜੇਗੀ ਓ ਫੇ ਸਾਰੇ ਖਾ ਲੈਂਦੇ ਨੇ ਤੁਹਾਡੇ ਬੱਚੇ ਵਚੇ ਖਾ ਲੈਂਦੇ ਨੇ?
ਹਾਂ ਸਾਡੇ ਖਾ ਲਾਂਦੇ ਨੇ ਸਾਰੇ। ਨਹੀਂ ਖਾਣਗੇ ਤੇ ਪਰੌਂਠਾ ਬਣਾ ਦਾਂਗੇ ਹੋਰ ਕੀ ਐ।
ਹਾਂ ਐ ਵੀ ਗੱਲ ਸ
ਹੁਣ ਮੈਂ ਏਨਾ ਪਿੱਛੇ ਦਾਲਾਂ ਥੋੜ੍ਹੀ ਬੰਦ ਕਰਾਂਗੀ ਦਾਲਾਂ ਤਾਂ ਜ਼ਰੂਰੀ ਦੇਖ ਦੇਖੋ ਹਰ ਇੱਕ ਚੀਜ਼ ਜ਼ਰੂਰੀ ਐ ਨ ਅਸੀਂ ਤਾਂ ਖਾਣੀ ਤੁਸੀਂ ਨੀ ਖਾਣੀ। ਤੇ ਇੱਕ ਬੰਦੇ ਪਿੱਛੇ ਹੁਣ ਮੈਂ ਦਾਲਾਂ ਥੋੜੀ ਬੰਦ ਕਰਾਂਗੀ ਬਣਾਨੀਆਂ।
ਹਾਂਜੀ ਹਾਂਜੀ ਬਿਲਕੁੱਲ ਠੀਕ ਗੱਲ ਐ ਤਾਂ।
ਹੋਰ ਬਸ ਵਧੀਆ ਮੈਂ ਬੈਠੀ ਸੀ ਮੈਂ ਕਿਆ ਚਲ ਤੁਹਾਨੂੰ ਗੱਲ ਈ ਕਰੀਏ ਇੰਨੇ ਦਿਨ ਹੋਗੇ ਪਤਾ ਨੀ ਕਿ ਥੇ ਗਏਦੇ ਨੇ ਗੱਲ ਈ ਨੀ ਕਰਦੇ ਪਏ। ਹੂੰ ਫੇਰ ਤੁਸੀਂ ਉੱਥੇ ਕਿੱਥੇ ਘੁੰਮਣ ਫਿਰਨ ਨੀ ਗਏ ਘਰ ਈ ਬੈਠੇ ਸੀ?
ਨਈ ਗਏ ਗਈ ਸੀ ਓਥੇ ਹੀ ਹੈ ਵੀ ਦੋ ਤਿੰਨ ਓ ਮਤਲਬ ਵਿਲਾ ਵਗੈਰਾ ਨੇ ਓਥੇ ਗਏ ਸੀ ਜਿਵੇਂ। ਫੇਮਸ ਸੀ ਕਹਿੰਦੇ ਘੁੰਮਣ ਫਿਰਨ ਵਾਲੇ ਵਿੱਲਾ ਨੇ
ਅੱਛਾ ਅੱਛਾ
ਤੇ ਹਾਂਜੀ ਉੱਧਰ ਚ ਚਕ ਚੁੱਕਰ ਲਾਏ ਸੀ ਬਾਕੀ ਕਿ ਹੋਰ ਵੀ ਓਥੇ ਹੈਣ ਥੋੜ੍ਹੀ ਜੀ ਜਿਵੇਂ ਰੈਸਟੋ ਵਗੈਰਾ ਨੇ ਜੇੜ੍ਹੇ ਫੇਮਸ ਨੇ ਉੱਥੇ ਦੇ। ਬਾਕੀ ਗਰਮੀ ਕੋਈ ਚਾਰ ਦਿਨ ਤਾਂ ਰਹਿ ਕੇ ਆਈਏ ਇੰਨੇ ਦਿਨ ਦੇਖੋ ਕਿੱਥੇ ਜਾਇਆ ਜਾਂਦਾ ਫਿਰ
ਬ
ਬਸ ਫੇਿਰ ਆ ਜਾ ਕੀਤੀ ਸੀ। ਹੋਰ ਤੁਸੀਂ ਕਿੱਧਰ ਹੋ ਕੇ ਆਏ ਹੁਣ ਔਨੂ ਆਏ ਨੂ ਹਫ਼ਤਾ ਹੋ ਗਿਆ ਤੁਹਨੂੰ ਗਏ ਨੀ ਕਿੱਧਰ?
ਨਾ- ਨਾ ਆਪਣੇ ਸਿਸਟਰ ਇਨਲਾਹ ਦੇ ਘਰ ਹੀ ਗਏ ਸੀ ਖਾਲੀ ਤੇ ਹੋਰ ਕਿੱਥੇ ਵੀ ਚੱਕਰ ਨੀ ਲੱਗਾ।
ਤੁਹਾਡੀ ਸਿਸਟਰ ਇਨਲਾਹ ਤਾਂ ਮੈਨੂੰ ਲੱਗਦਾ ਚਲੇ ਗਏ ਦੋ ਦਿਨ ਹੋ ਗਏ ਉੱਥੇ ਨਾ
ਹੋ
ਆਪਣੇ ਪੇਕੇ
ਹਾਂਜੀ ਨਈ ਇੱਕ ਦੋਦੋ ਹੈਗੇ ਨੇ ਨਾ ਇੱਕ ਯਹੀ ਕੁਛ ਲੈ ਲੀਆ ਆਨਲਾਈਨ
ਹਾਂ ਇੱਕ ਚਲੇ ਗਏ ਨਾ ਹਾਂ। ਹਾਂ ਮੇਰੇ ਕੋਲ ਨਾ ਉਹ ਦਾ ਕੋਂਟੈਕਟ ਨੰਬਰ ਹੈ ਨਾ ਸਟੋਰੀਜ਼ ਵਗੈਰਾ ਪਾਈਆਂ ਸੀ ਉਹ ਨੇ ਤੇ ਮੈਂ ਦੇਖੀ ਸੀ ਉਹ ਉੱਥੇ ਸੀ ਪੇਕੇ ਤੇ ਹੋਰ
ਹਾਂ ਨਿਊ ਗਏ ਹੋਏ ਨੇ ਤੇ ਇਕ ਇੱਥੇ ਹੀ ਨੇ ਉਹਨਾਂ ਨੂੰ ਮਿਲਣ ਹੀ ਗਈ ਸੀ ਕਲ
ਤੇ ਫੇਰ ਤੁਹਾਡੀ ਬਾਕੀ ਭਰਜਾਈਆਂ ਹੋਣੀ ਮਤਲਬ ਬਾਕੀ ਉਹਨਾਂ ਦੀ ਭਰਜਾਈਆਂ ਹੋਣੀਆਂ ਤੁ ਉੱਥੇ
ਹਾਂ ਇੱਕ ਮੇਰੀ ਜੇਠਾਣੀ ਹੈਗੇ ਨੇ ਉੱਥੇ ਘਾਰ ਹੀ ਨੇ। ਮੇਰੀ ਵੀ ਜੁਆਇੰਟ ਫੈਮਿਲੀ ਨਾ ਹਾਂ।
ਅੱਛਾ ਉਹ ਹੋ ਆ ਹੁਣੇ ਮੈਨੂੰ ਲੱਗਦਾ ਫਿਰ ਆਪਾਂ ਦੇਖੇ ਪਹਿਲੇ
ਹਾਂ ਉਹ ਪੈਦਲ ਚਲੇ ਜਾਂਦੇ ਨੇ
ਅੱਛਾ ਚਲੋ ਵਧੀਆ ਐਵੇਂ ਹੁੰਦਾ ਵੀ ਕੋਈ ਜੁਆਇੰਟ ਫੈਮਿਲੀ ਇੱਕ ਜਾਂਦਾ ਇੱਕ ਆਉਦਾ।
ਹਾਂ ਫਿਰ ਇੰਝੇ ਹੁੰਦਾ ਐਡਜਸਟ ਕਰਨਾ ਪੈਂਦਾ ਇੰਝੇ
ਹਾਂ ਵੈਸੇ ਜਇੰਟ ਫੈਮਿਲੀ 'ਚ ਬੜਾ ਸਹੀ ਦੇਖੋ ਐਡਜਸਟਮੈਂਟ ਤਾਂ ਹੋ ਜਾਂਦੀ ਹੈ ਨਾ ਸਿੰਗਲ ਇਚ ਬੰਦਾ ਵੇਖਦਾ ਹੀ ਰਹਿ ਜਾਂਦਾ ਕਿੰਨੇ ਘੰਟੇ ਹੈ ਪਿੱਛੋਂ
ਹਾਂ ਸੋ ਤ ਉਹੀ ਤੇ
ਬਿਲਕੁਲ-ਬਿਲਕੁਲ ਹੋਰ ਦੱਸੋ।
ਹਾਂਜੀ-ਠੀਕ ਏ। ਹਾਂ ਗੱਲਾਂ ਕਰਦੀ ਬਹੁਤ
ਅੱਛਾ
ਹਾਂਜੀ ਅੱਧੀ ਹਿੰਦੀ ਅੱਧੀ ਪੰਜਾਬੀ ਬੋਲਦੀ ਏ।
ਹਾਂ ਤੁਹਾਡੇ ਉਸ ਸਾਈਡ ਜਿਵੇਂ ਹਿੰਦੀ ਜ਼ਿਆਦਾ ਬੋਲਦੇ ਨੇ ਨਾ।
ਹਾਂਜੀ ਸਾਡੇ ਤੇ ਨਹੀਂ ਕੋਈ ਨੀ ਬੋਲਦਾ ਐਕਚੁਲੀ ਨਾ ਅੱਜ ਕੱਲ ਵੀਡੀਓ ਨੀ ਦੇਖਦੇ ਬੱਚੇ ਯੂਟਿਊਬ ਤੇ ਜਿਹੜੀ ਅਨਾਇਆ ਫੇਮਸੲ ਏ ਹਾਂ ਉਹੀਓ ਵੇਖ ਕੇ ਫੇਰ ਬੋਲਦੇ ਨੇ ਤਾਂ ਅੱਧੀ ਹਿੰਦੀ ਬੋਲੇਗੀ ਅੱਧੀ ਪੰਜਾਬੀ ਬੋਲੇਗੀ। ਮੈਂਨੇ ਕਹਾ ਥਾ ਮੈਨੇ ਜਾਨਾ ਥਾ
ਹੋਏ- ਹੋਏ ਬੱਚੇ ਬੋਲਦੇ ਪਿਆਰੇ ਲੱਗਦੇ ਨੇ
ਹਾਂਜੀ
ਹੋਰ ਚਾਹ ਪੀ ਲੀ ਤੁਸੀਂ ਆ ਜਾਓ ਚਾਹ ਸਾਡੇ ਇਧਰ ਆ ਜਾਓ।
ਕੋਈ ਨੀ ਆਵਾਂਗੀ ਜਰੂਰ ਆਵਾਂਗੀ ਮੈ ਆਵਾਂਗੀ ਜਲਦੀ ਚਲ ਲਗਾਵਾਂਗੇ ਥੋੜਾ ਬਹੁਤ ਮੌਸਮ ਦਾ ਫ਼ਰਕ ਪੈ ਜਾਵੇ ਨਾ।
ਨਹੀਂ ਆਵੇਂ ਕਰਿਯੋ ਨਾ ਦਿਨੇ ਆ ਜਾਇਓ ਠੰਡੇ ਵੇਲੇ ਆਪਣਾ ਆਰਾਮ ਨਾਲ ਰਾਤੀ ਜਾਇਓ ਡਿਨਰ ਡੁਨਰ ਕਰ ਕੇ
ਕੋਈ ਨਹੀਂ ਇੰਝੇ ਪ੍ਰੋਗਰਾਮ ਬਣਾਵਾਂਗੇ ਹਾਂ ਜੀ -ਹਾਂ ਜੀ ਕਿਉਂ ਨਹੀਂ ਇੰਜੇ ਪ੍ਰੋਗਰਾਮ ਬਣਾਣਾ।
ਸਗੋਂ ਬੰਦਾ ਕਿੱਥੇ ਜਾਣ ਆਲਾ ਬੰਦਾ ਕਿੱਥੇ ਆਣਾ। ਕਿਥੇ ਬੰਦਾ ਹੋ ਵੰਨ ਨੇੜੇ ਤੇੜੇ ਘੁੰਮ ਆਂਦਾ।
ਉਹਨੂੰ ਪਤਾ ਹੈ ਕਿ ਬੱਚਿਆਂ ਨੂੰ ਘੁੰਮਣ-ਫਿਰਣ ਦਾ ਸ਼ੌਕ ਹੁੰਦਾ ਹੈ ਕਹਿੰਦੇ ਨੇ ਆਏ ਸਾਨੂੰ ਕਿ ਕਿਤੇ ਲੈ ਕੇ ਚੱਲੋ, ਅਸੀਂ ਘਰ
ਦੀਦੀ ਸਾਡੇ ਇੱਥੇ, ਸਾਡੇ ਇੱਥੇ ਹੈ ਨੇ ਕੰਮ ਕਿਤੇ ਵੇਲੇ, ਘੁੰਮਣ ਚੱਲਦੇ ਹਾਂ। ਤੁਸੀਂ ਆਓ, ਇੱਕ ਚੱਕਰ ਲਾ ਆਈਏ, ਫਿਰ ਅਸੀਂ ਚੱਲਦੇ ਹਾਂ। ਪਰ ਦਿਨ ਹੀ ਆਓ ਨਾ ਟਾਈਮ ਨਾਲ ਆਓ ਫਿਰ ਬੰਦਾ ਟਾਈਮ ਨਾਲ ਰੋਟੀ ਖਾ ਕੇ ਚੱਲਦਾ ਹੈ।
ਹੂੰ-ਹੂੰ ਕੋਈ ਨੀ ਚੱਲਾਂਗੇ ਆਵਾਂਗੇ ਨਾ ਫੇਰ
ਉਕੇ ਮੈਂ ਤਾਂ ਕਹਿੰਦੀ ਸਗੋਂ ਆਪਣੇ ਇੱਕ ੳਥੇ ਜੋੜਾ ਨਾਲ ਲਾਇਓ ਦੋ ਦਿਨ ਇੱਥੇ ਰੁਕਿਓ ਮੇਰੇ ਕੋਲ
ਕੋਈ ਪਤਾ ਕੀ ਛੋਟੇ ਗੁੜਿਆ ਨੂੰ ਆਦਤ ਪੈ ਗਈ ਇੱਥੇ ਦੀ ਮੈਂ ਆਪਣੀ ਕਜ਼ਨ ਦੇ ਘਰ ਵੀ ਲੈ ਗਈ ਆਂ। ਖਾਲੀ ਕਰਾਤੀ ਸੁੱਤੀ ਦੂਸਰੇ ਦਿਨ ਇਤਨਾ ਰੋਈ ਏ ਬਈ ਚਲੋ ਨਾਨੀ ਕੀ ਘਰ ਚਲੋ।
ਅੱਛਾ ਹਾਂ ਬੱਚਾ ਨਹੀਂ ਰਹਿੰਦਾ ਆਦਤ ਪੈ ਬੱਚਿਆਂ ਨੂੰ
ਹਾਂ-ਹਾਂ ਸ਼ੁਰੂ ਤੋਂ ਹੀ ਇੱਥੇ ਆਈ ਹੈ ਨਾ ਇਥੇ ਇਹਦਾ ਮਨ ਲੱਗਦਾ। ਅਜੇ, ਇੱਥੇ ਕੋਈ ਬੱਚਾ ਨਹੀਂ ਹੇਗਾ, ਤਾਂ ਵੀ ਖੁਸ਼ ਰਹਿਣ ਗੇ, ਇੱਥੇ
ਕੁਝ ਬੱਚਿਆਂ ਨੂੰ ਇਕੱਲੇ ਰਹਿਣ ਦੀ ਆਦਤ ਹੁੰਦੀ ਐ, ਕੁਝ ਬੱਚਿਆਂ ਨੂੰ ਨਹੀਂ ਪਸੰ ਹਾਂਜੀ ਜਿਵੇਂ ਸਾਡੇ ਵੀ ਇਨਾਂ ਸ਼ੋਰ ਨਈ ਪਸੰਦ ਕਰਦੇ
ਹਾਂਜੀ
ਕੱਲਾ -ਕੱਲਾ ਰਹਿਣਾ ਪਸੰਦ ਕਰਦਾ ਚਲੋ, ਅੱਜਕੱਲ੍ਹ ਤਾਂ ਬਸ ਬੱਚੇ ਵੀ ਐਵੇਂ ਹੀ ਨੇ। ਹਰ ਬੱਚਾ ਨ ਕਿਧਰੇ, ਵਿਛ ਈ ਚਾਹੀਦੀ ਏ ਨਾ
ਹਾਂਜੀ, ਸਹੀ ਗੱਲ
ਭਾਵੇਂ ਛੋਟਾ, ਕਿਉਂ ਨਾ ਹੋਵੇ
ਸਹੀ ਗੱਲ ਏ, ਬਿਲਕੁਲ ਠੀਕ ਕੇ ਤੇ ਹੈਗੇ
ਬਿਲਕੁਲ-ਬਿਲਕੁਲ, ਸਾਡੇ ਵੀ ਕਿਥੇ ਇਥੇ ਰਹਿੰਦੇ ਸੀ, ਤਾਂ ਹੀ ਤਾਂ ਮੈ ਕਿਹਾ ਚਲੋ ਟਾਈਮ ਨਾਲ ਚਲੋ ਗਰਮੀ ਵੀ ਬੜੀ ਏ, ਨਈ ਰਿਹਾ ਹੋਣਾ ਸੀ ਇਨਾ-ਇਨਾ ਟਾਈਮ
ਘਰ ਨਈ ਨਾ ਹੁੰਦੇ, ਜਿਵੇਂ ਮਰਜ਼ੀ ਆਇਆ ਜੇ ਬਹਿ ਜਾਂਦੇ, ਬਾਹਰ ਆ ਕੇ ਥੋੜੀ ਦਿੱਕਤ, ਹੁੰਦੀ ਏ
ਬਿਲਕੁਲ-ਬਿਲਕੁਲ ਸਹੀ ਕਿਹਾ, ਨਾਲੇ ਪਤਾ ਹੈ ਕਿ ਧੂੱਦ ਦੂਜਿਆ ਦੇ ਬੱਚਿਆਂ ਨੂੰ, ਫਿਰ ਲੜਾਈ ਕਰਨਾ, ਫਿਰ ਕਿਸੇ ਨੂੰ ਕੁਛ ਕਹਿ ਵੀ ਨਈ ਸਕਦੇ, ਬਿਲਕੁਲ
ਹੋਰ, ਸ ਆਪਣੇ ਬੱਚੇ ਸਭ ਨੂੰ ਪਿਆਰੇ ਹੁੰਦੇ ਨੇ ਕੋਈ ਆਪਣੇ ਬਚ ਜਾ ਕਦੇ ਵੀ ਗਲਤ ਨਈ ਕਹੇਗਾ।
ਬਿਲਕੁਲ ਸਹੀ ਕਿਹਾ, ਹਾਂ ਹਾਂਜੀ-ਹਾਂਜੀ
ਸਭ ਆਪਣੇ ਬੱਚਿਆਂ ਦੀ, ਸਾਡਾ ਬੱਚਾ ਠੀਕ ਹੈ, ਹਾਂਜੀ ਜੀ, ਹਾਂਜੀ ਜ਼ਰੂਰ ਆਵਾਂਗੀ ਮੈਂ ਟਾਈਮ, ਨਿਕਾਲ ਕੇ ਮੈਂ ਜ਼ਰੂਰ ਆਵਾਂਗੀ, ਠੀਕ ਹੈ। ਓਕੇ ਸਤਿ ਸ੍ਰੀ ਅਕਾਲ। ਹਾਂਜੀ-ਹਾਂਜੀ ਜ਼ਰੂਰ, ਸਤਿ ਸ਼੍ਰੀ ਅਕਾਲ।